ਹੈਲੋ ਸਾਸਰੀ ਕਾਲ ਮੈਡਮ ਜੀ। ਹੈਲੋ।
ਸਸਰੀ ਕਾਲ ਜੀ।
ਸਸਰੀ ਕਾਲ ਜੀ। ਕੀ ਹਾਲ ਚਾਲ ਐ?
ਵਧੀਆ -ਵਧੀਆ। ਤੁਸੀਂ ਸੁਣਾਓ।
ਬਸ ਵਧੀਆ ਜੀ।
ਹੋਰ ਕ- ਬਸ ਬੈਠੇ ਹੋਏ ਸੀ। ਹੋਰ ਤੁਸੀਂ ਸੁਣਾਓ। ਤੁਸੀਂ ਕੀ ਕਰਦੇ ਪਏ ਸੀ?
ਬਸ -ਆਪਾਂ ਵੀ ਬੈਠੇ ਹੋਏ ਆਂ। ਮੈ- ਚਲੋ। ਤੁਹਾਨੂੰ ੲਨੂੰ ਫੋਨ ਈ ਕਰ ਲੀਏ।
ਅੱਛਾ। ਮੈਂ ਸੁਣਿਆ ਸੀ ਤੁਆਡੀ ਪਿਤ- ਪਿਛੇ ਜੀ ਤਬੀਅਤ ਖਰਾਬ ਹੋਗੀ ਸੀਗੀ। ਕੀ ਹੋਇਆ?
ਹਾਂਜੀ ਮੇਰੀ ਨਾ ਥੋੜੀ ਜੀ ਨਾ। ਸ਼ੂਗਰ ਜੀ ਅਪ ਹੋ ਗਈ ਸੀ।
ਅੱਛਾ
ਮਾਈਨਰ ਜੀ। ਸ਼ੂਗਰ ਅਪ ਹੋ ਗਈ ਸੀ।
ਅੱਛਾ
ਤੇ ਡਾਕਟਰ ਨੇ ਥੋੜੇ ਬੋਤੇ ਪਰੇਜ ਦੱਸੇ ਹੈਗੇ ਨੇ। ਬਈ ਓਨਾਂ ਨੇ ਏ ਕਿਆ ਬ‌ਈ ਤੁਆਨੂੰ ਗੋਲੀ ਖਾਣ ਦੀ ਹੱਲਲੇ ਲੋੜ ਨੀ ਹੈਗੀ।
ਅੱਛਾ -ਅੱਛਾ।
ਇਹੀ ਕਰੋ ਆਪਣੇ ਤੇ। ਠੀਕ ਏ ਨਾ ਕੰਟਰੋਲ ਕਰੋ। ਖਾਣੇ ਪੀਣੇ ਤੇ ਕੰਟਰੋਲ ਕਰੋ। ਠੀਕ ਹੋ ਜੇਗੀ। ਬਾਰ ਦਾ ਖਾਣਾ ਬੰਦ ਕਰੋ। ਜੰਕ ਫੂਡ ਵਗੈਰਾ ਜਿੰਨੇ ਵੀ ਹੈਗੇ ਨੇ। ਐ ਤੁਸੀਂ ਬੰਦ ਕਰੋ।
ਅੱਛਾ -ਅੱਛਾ। ਹਾਂਜੀ ਤੇ ਡਾਕਟਰ ਨੇ- ਗੋਲੀ ਵਗੈਰਾ ਨੀ ਲਗਾਈ। ਮਤਲਬ ਵੈਸੇ ਕਿਆ ਏ ਕੀ ਹਾਂ ਬਈ ਵੈਸੇ ਕੰਟਰੋਲ ਹੋ ਜੇਗੀ। ਮਾਈਨਰ ਹੋਣੀ ਏ ਨਾ
ਮਾਈਨਰ ਜੀ ਆਈ ਏ। ਤੇ ਓ ਕੈਂਦੇ ਸਨ ਦੇਖੋ ਪੰਦਰਾਂ- ਵੀਹ ਦਿਨ ਆਪਣਾ ਪਰੇਜ਼ ਕਰਕੇ ਦੇਖੋ। ਤੇ ਜੇ ਵਿਚ ਫਰਕ- ਪੈਂਦਾ ਤੇ ਕੰਟਰੋਲ ਓ ਜੇ ਤੇ ਵਧੀਆ। ਨਈ ਤੇ ਗੋਲੀ ਲੱਗ ਗਈ ਤੇ ਫੇਰ ਤਾਨੂੰ ਪਤਾ ਗੋਲੀ ਦੇ-
ਹਾਂਜੀ। ਫੇਰ ਤੇ ਜੈਦਾ ਦਿੱਕਤ ਹੋ ਜਾਂਦੀ ਏ ਨਾ। ਨਾ- ਨਾ ਤੁਸੀਂ ਤੇ ਪਰੇਜ਼ ਈ- ਕਰੋ। ਮੇਰੇ ਹਿਸਾਬ ਨਾਲ ਤੇ ਦੇਖੋ ਵੈਸੇ ਵੀ ਜੰਕ ਫੂਡ ਖਾਣਾ ਨੀ ਚਾਈਦਾ। ਤੁਹਾਨੂੰ ਪਤਾ ਹੀ ਜੰਗ ਫੂਡ ਹੋ ਗਿਆ। ਏ ਜਿਵੇਂ ਗੈਸ ਵਾਲੀ ਚੀਜ਼ਾਂ ਹੁੰਦੀਆਂ ਦੀਆਂ। ਆਲੂ -ਸ਼ਾਲੂ ਇਹ ਤੇ ਸ਼ੂਗਰ ਵਿੱਚ ਸਪੈਸ਼ਲ ਮਨਾ ਕਰਦੇ ਨੇ ਆਲੂ ਹੋ ਗਏ, ਚਾਵਲ ਹੋ ਗਏ। ਇਹ ਕੁਛ ਚੀਜ਼ਾਂ ਮਨਾ ਕੀਤੀਆਂ ਹੋਣੀਆਂ। ਤੁਹਾਨੂੰ ਉਹਨਾਂ ਨੇ ਵੀ
ਹਾਂਜੀ -ਹਾਂਜੀ ਉਹਨਾਂ ਨੇ ਏ ਮਨਾ ਕੀਤੀਆਂ ਚਾਵਲ, ਆਲੂ ਵਗੈਰਾ ਸਭ ਮਨਾ ਕੀਤਾ ਨੇ ਫਲ ਚ ਕੁਛ ਫਲ ਐਸੇ ਹੈਗੇ ਨੇ। ਓ ਵੀ ਮਨਾ ਕਰਤੇ ਨੇ ਉਹਨਾਂ ਨੇ। ਸਪੈ ਉਹਨਾਂ ਨੇ ਕਿਹਾ ਕਿ ਬਈ ਜਿਹੜਾ ਹੈ। ਨਾ ਅਵੋਇਡ ਕਰੋ ਬਾਹਰ ਦਾ ਖਾਣਾ ਬਈ ਆਪਣਾ ਬਾਹਰ ਦੇ ਖਾਣੇ ਨੂੰ ਅਵਾਇਡ ਕਰੋ ਠੀਕ ਹੈ ਨਾ। ਤੇ ਤੁਸੀਂ ਅਗਰ ਪੰਦਰਾਂ ਦਿਨ ਅਵੋਇਡ ਕਰ ਲਿਆ ਨਾ। ਬਈ ਹਾਂ ਬਈ ਪਰਹੇਜ਼ ਕਰ ਲਿਆ। ਤੇ ਤੁਸੀਂ ਆਪਣਾ ਰਿਕਵਰ ਹੋ ਸਕਦੇ ਹੋ। ਠੀਕ ਹੈ ਨਾ। ਕੋਈ ਹੈ ਉਹ ਕਹਿੰਦੇ ਨੇ ਬਿਮਾਰੀ ਬਈ ਆਪਣੇ ਆਪ ਨੀ। ਤੁਸੀਂ ਆਪਣੇ ਆਪ ਲਗਾਈ ਹੈਗੀ ਹੈ ਕੋਈ ਪੈਦਾ ਨਹੀ ਹੁੰਦੀ ਹੈਗੀ ਬਿਮਾਰੀ। ਇਹ ਤੁਸੀਂ ਆਪ ਲਗਾਈਏ।
ਅੱਛਾ। ਤੇ ਤੁਸੀਂ ਜੰਕ ਫੂਡ ਵਗੈਰਾ ਬਹੁਤ ਜ਼ਿਆਦਾ ਖਾਂਦੇ ਹੋ ਕਯਾ
ਬਸ ਓਹ ਥੋੜ੍ਹਾ ਬਹੁਤਾ। ਆਪਣਾ ਸ਼ਾਮੀ ਜਾਈਦਾ ਫਰੈਂਡ ਵਗੇਰਾ ਨਾਲ ਤੇ ਬਾਹਰ ਦਾ ਖਾ ਈ ਲਈਦਾ ਵੇ।
ਹਾਂ ਫਰੈਂਡ ਸਰਕਲ ਨਾਲ ਤੇ ਹੋ ਈ ਜਾਂਦਾ ਥੋੜ੍ਹਾ ਬੋਤਾ, ਕਿ ਬਈ ਖਾ ਲੈਂਦਾ ਬੰਦਾ। ਜੰਕ ਫੂਡ ਵਗੈਰਾ, ਜੋ ਖਾਂਦਾ ਤੇ ਓ ਖਾਧਾ ਈ ਜਾਂਦਾ, ਥੋੜਾ ਬੋਤਾ ਤੇ ਲਿੱਤਾ ਈ ਜਾਂਦਾ। ਪਰ ਐ ਏ ਕਿ ਹਾਂ ਨਿੱਤ ਦਾ ਆਦਿ ਹੋਣਾ ਤੇ ਬੋਤ ਬੇਕਾਰ ਗੱਲ ਏ ਨਾ। ਰੋਜ਼
ਕੀ ਚੱਕਰ ਹੈਗਾ ਓ ਨੀ ਨਿੱਤ ਦੇ ਆਦਿ ਦੇ ਪਤਾ ਕੀ ਹੁੰਦਾ, ਹੋ ਜਾਂਦਾ ਫਰੈਂਡਸ ਸਰਕਲ ਜਦੋਂ ਵੱਡਾ ਹੋ ਜਾਂਦਾ ਨਾ, ਕਦੀ ਓਹ ਫਰੈਂਡ ਦਾ ਫੋਨ ਆ ਗੇਆ, ਚਲੋ ਜੀ ਬਾਹਰ ਚਲਿਏ ਖਾਣ, ਚਲੋ ਜੀ ਕਦੀ ਓਦਾ ਆ ਗਿਆ, ਤੇ ਐਸਤਰਾ ਹੁੰਦਾ।
ਹਾਂ ਏਹ ਗੱਲ ਤੇ ਸਈ ਕਰਦੇ ਪਏ ਓ, ਕਿ ਓਹ ਫਰੈਂਡਸ ਨੂੰ ਨਾ ਵੀ ਨੀ ਕੀਤੀ ਜਾਂਦੀ ਨਾ ਏ ਕਦੇ ਨਾਲ ਗੇਆ ਤੇ ਬੰਦਾ ਦੂਜੇਆ ਨੂੰ ਨਾ ਕਰੇਗਾ ਤੇ ਹਾਂ -ਹਾਂ।
ਕਿਸੇ ਕੋਲ ਟੈਮ ਹੁੰਦਾ ਹੈਗਾ।
ਹਾਂ ਏ ਤੇ ਗੱਲ ਸਹੀ ਕਰਦੇ ਪੇ ਤੁਸੀਂ, ਪਰ ਹੁਣ ਸਿਹਤ ਤੋਂ ਤੇ ਉਤੇ ਕੁਛ ਨੀ ਹੈ ਨਾ, ਸੇਹਤ ਹੈ ਸਰੀਰ ਹੈ ਤੇ ਸਭ ਕੁਛ ਹੈ। ਜੇ ਸੇਹਤ ਹੀ ਨੀ ਹੈ ਬੰਦੇ ਦੀ, ਤੇ ਫੇਰ ਫਰੈਂਡਸ ਤੇ ਤੁਸੀਂ ਫਰੈਂਡਸ ਨਾਲ ਵੀ ਇੰਜੋਏ ਤਾਂ ਈ ਕਰ ਸਕਦੇ ਹੋ, ਜਦੋਂ ਸਰੀਰ ਹੈ ਸਾਡੇ ਕੋਲ। ਸੇਹਤ ਹੈ, ਤਾਂ ਈ ਕਰ ਸਕਦੇ ਹਾਂ ਨਾ ਅਸੀਂ। ਤੇ ਮੇਰੇ ਹਿਸਾਬ ਨਾਲ ਤੇ ਤੁਹਾਨੂੰ ਪੂਰਾ ਪਰੇਜ਼ ਰੱਖਣਾ ਚਾਈਦਾ ਐ, ਬਾਕਿ ਤਾ ਹੁਣ ਅਸੀਂ ਤੁ ਤੁਹਾਨੂੰ ਕੈਹ ਰਹੀ ਆ, ਅਗਰ ਅਸੀਂ ਆਪਣਾ ਵੀ ਲਾਈਏ, ਅਸੀਂ ਵੀ ਹੁਨ ਜੰਕ ਫੂਡ ਖਾਂਨੇ ਈ ਆ, ਤੇ ਬੱਚੇ ਹੋ ਗਏ ਅੱਜ -ਕੱਲ ਬੱਚੇ ਛੋਟੇ- ਛੋਟੇ ਬੱਚੇ ਬੱਚੇ ਹੋ ਗਏ, ਓਹ ਵੀ---ਅ,
ਖਾਨ ਲਾਗੇ ਨੇ ਐਸੇ ਅ, ਮਤਲਬ ਕੀ, ਦੇਖੋ ਨਾ ਤੁਸੀਂ ਜਿੰਨਾ ਵੀ ਫਾਸਟ -ਫੂਡ ਹੈਗਾ, ਸਾਰਾ ਮੈਦਾ ਈ ਹੈਗਾ, ਹੋਰ ਹੈ ਕੀ ਓਹਦੇ ਵਿੱਚ- ਪਿਓਰਟੀ ਥੋੜ੍ਹੀ ਨਾ ਹੈਗੀ, ਓ ਤੇ ਨੁਕਸਾਨ ਈ ਕਰੇਗੀ ਤੁਸੀਂ ਅੱਜ ਤੋਂ ਵੀ ਸਾਲ ਜਾਂ ਪੰਦਰਾਂ ਸਾਲ ਪੇਲੇ ਵੇਖੋ। ਜੰਕ ਫੂਡ ਵਗੈਰਾ -ਫਾਸਟ ਫੂਡ ਵਗੈਰਾ ਦੀ ਤਾਂ ਰੇਹੜੀ ਈ ਨਈ ਮਿਲਦੀ ਸੀ, ਕੋਈ ਵਿਰਲੀ -ਵਿਰਲੀ ਰੇਹੜੀ ਨਜਰ ਆਂਦੀ, ਹੈਗੀ ਸੀ ਠੀਕ ਹੈ ਨਾ, ਹੁਣ ਵੇਖੋ ਤੁਸੀਂ ਗਲੀ ਦੇ ਬਾਹਰ ਨਾਲੇ ਈ ਰੇੜੀ ਖੜੀ ਏ, ਓ ਥੋੜ੍ਹੀ ਜੇਹੀ ਅੱਗੇ ਜਾਓਗੇ, ਪੰਜਾਹ ਕਦਮ ਹੋਰ ਤੁਰੋ ਨਾਲੇ ਰੇੜੀ ਹੈਗੀ, ਮਤਲਬ ਆਮਣੇ -ਸਾਮਣੇ ਕੰਪੀਟੀਸ਼ਨ ਚੱਲ ਰੇ ਆ, ਬਈ ਓਹ ਠੀਕ ਐ ਨਾ।
ਕਿ ਅੱਜ ਕੱਲ੍ਹ ਏਸ ਚੀਜ਼ਾਂ ਦਾ ਵੀ ਕੋਂਪੀਟੀਸ਼ਨ ਏਨਾ ਐ ਕਿ ਅਹ ਫਾਸਟ -ਫੂਡ ਵਿੱਚ ਏਨੇ ਔਫਰ ਲਗਾਣ ਲੱਗ ਗਏ ਨੇ ਅ ਜੇੜੇ ਦੁਕਾਨਦਾਰ ਨੇ ਤੇ ਬੰਦਾ ਹਾ ਸਸ ਤੇ, ਦੇ ਮਾਰੇ ਚੱਲ ਜਾਂਦਾ, ਕਿਸੇ ਨੇ ਕੋਈ ਔਫਰ ਲਗਾਇਆ ਦਾ ਜੇ ਹੁਣ ਅੱਜ- ਕੱਲ੍ਹ ਦੇ ਇੰਸਟਾਗ੍ਰਾਮ ਸਾਡੇ ਲੋਕਲ ਜੇੜੇ ਨੇ ਅੱਜ -ਕੱਲ੍ਹ, ਰੋ- ਰੇੜੀਆਂ ਵਾਲੇ ਵੀ ਓਨਾਂ ਨੇ ਵੀ ਨਾ, ਇੰਸਟਾ ਤੇ ਅ ਮਤਲਬ ਆਪਣਾ ਪਾਏ ਦੇ ਹੁੰਦੇ ਜਾ ਵੀਡੀਓ ਰੀਲ ਤੇ ਓਦੇ ਵਿੱਚ ਓ ਪਰ ਸ਼ੋ ਕਰਦੇ ਨੇ ਓ, ਜੇੜਾ ਬੰਦਾ ਵੇਖਦਾ ਪੋਚ ਜਾਂਦਾ ਹਾਂ ਜੀ, ਹੂ ਓ, ਈ, ਓ ਕੋੰਪਟੀਸ਼ਨ ਈ ਆ, ਹਾ ਫੇਰ ਲੈ ਦੋ ਹਾਂ ਨਾਲ ਹੋਰ ਚੀਜ਼ ਵੀ ਲੈਲ ਲੈਂਦਾ।
ਓ ਕੱਲੇ ਨੇ ਖਾਣੀ ਹੁੰਦੀ ਏ, ਤੇ ਨਾਲ ਬੱਚੇ ਨੂੰ ਵੀ ਖੁਵਾ ਕੇ ਲਿਆਂਦੇ ਨੇ ਫੇਰ ਓ ਐਂ ਨੀ ਪਤਾ, ਬੱਚੇ ਦੀ ਐਕਟੀਵਿਟੀ ਅੱਜ- ਕੱਲ ਤੇ ਦੇਖ ਦੇਖੋ ਇੰਨੀ ਐਕਟੀਵਿਟੀ ਕਰ ਨਈ ਪਾ ਰਏ ਬੱਚੇ ਠੀਕ ਐ ਨਾ, ਫੋਨਾ ਚ ਈ ਲੱਗੇ ਰੈਨਾ, ਓਹ ਚੋਮੀਨ ਵਗੈਰਾ ਖਾਂਦੇ ਹੈਗੇ ਨੇ ਉਹ ਕੋਈ ਭ ਚਿਦੇ ਥੋੜ੍ਹੇ ਨਾ ਹੈਗੇ ਨੇ ਤੇ ਨਾ ਗਲਦੇ ਹੈਗੇ ਨੂੰ ਤੇ ਉਹਦੇ ਡਿਡ ਹੀ ਰਹਿੰਦੇ ਹੋਣੇ ਠੀਕ ਹੈ ਨਾ ਪ ਚ ਪੀੜ ਤੁਸੀਂ ਪਿੱਛੇ ਆਪਣਾ ਇੱਕ ਨਿਊਜ਼ ਵੀ ਸੁਣਨੀ ਹੋਣੀ ਏ।
ਹਾਂਜੀ-ਹਾਂਜੀ ਬੱਚੇ ਦੀ ਸੀਗਾ ਅਹ ਮੇਘਕ ਚੌਮਿਨ ਦੀ ਸੀਗਾ ਐਵੇਂ ਹੀ ਕਿ ਅ ਇੱਕ ਬੱਚੇ ਨੇ ਚੌਮਿਨ ਖਾਧੇ ਤੇ ਬਹੁਤ ਦੀਕਤ ਹੋ ਗਈ ਉਹ ਨੂੰ ਜਦੋਂ ਡਾਕਟਰਾਂ ਕੋਲ ਟੈਸਟ ਕਰਵਾਇਆ ਤੇ ਉਹ ਨੇ ਤੇ ਕਿਹਾ ਕਿ ਇਮੀਏਟ ਉਪਰੇਸ਼ਨ ਕਰਨਾ ਪਏਗਾ ਉਪਰੇਸ਼ਨ ਅ ਮਤਲਬ ਪੂਰੇ ਫੁੱਲ ਮਤਲਬ ਪੂਰੇ ਸਾਬੁਤ ਦੇ ਸਾਬੁਤ ਉਹਦੇ ਚੌਮਿਨ ਨਿਕਲੇ ਕਿਉਂਕਿ ਬੱਚਿਆਂ ਹੁਣ, ਹੁਣ ਹੁਣ ਛੋਟਾ ਬੱਚਾ ਹੈ ਉਹਦੇ ਕੋਲ ਤੇ ਚਬਾਇਆ ਨੀ ਜਾਣਾ ਨਾ ਉਹਨੇ
ਹੂ ਉਹਨੇ ਤੇ ਨਿਗਲ ਜਾਣਾ ਬਿਲਕੁਲ ਸਹੀ ਗੱਲ ਚਬਾਇਆ ਤੇ ਵੱਡੇ ਕੋਲ ਵੀ ਨੀ ਜਾਂਦਾ ਵੱਡਾ ਕਿਹੜਾ ਚਾਬਾਂਦੇ ਹੈਗੇ ਨੇ ਉਹ ਵੀ ਤੇ ਨਿਗਲਦੇ ਨੇ।
ਤੇ ਸਹੀ ਗੱਲ ਕਰਦੇ ਪਏ ਓ।
ਜੇ ਪੁਰਾਣੇ ਬੰਦੇ ਆ ਜਿਹੜੇ ਇਹ ਕਹਿੰਦੇ ਸਨ ਬਤੀ ਦੰਦ ਹੈਗੇ ਨੇ ਬਈ ਇੱਕ ਗਰਾਹੀ ਨੂੰ ਵੀ ਕਹਿੰਦੇ ਸਨ ਬੱਤੀ ਵਾਰ ਚੱਬਨਾ ਚਾਹੀਦਾ ਠੀਕ ਹੈ ਹੁਣ ਕੌਣ ਚਬੰਦਾ ਹੈਗਾ ਕੋਈ ਵੱਡਾ ਬੰਦਾ ਵੀ ਨਹੀਂ ਚਾਬੰਦਾ ਹੈਗਾ।
ਹੂ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਤੇ ਅੱਜ- ਕੱਲ੍ਹ ਇਹ ਹੁੰਦਾ ਰੋਟੀ ਵੀ ਫੋਨ ਦੇ ਨਾਲ ਖਾ ਰਿਹਾ ਤੇ ਫਟਾਫਟ ਖਾਈ ਜੋ ਤੇ ਆਪਣੇ ਕੰਮ ਤੇ ਚਲੋ ਫਿਰ ਤੋਂ ਇਹੀ ਆ।
ਵਾਧੂ ਨੁਕਸਾਨ ਹੋ ਗਿਆ ਬਿਮਾਰੀਆਂ ਹੈ ਜਿਹੜੀ ਤੁਸੀਂ ਅੱਜ ਤੱਕ ਸੂਨੀਆਂ ਹੀ ਨਹੀਂ ਹੋਣੀਆਂ ਇੰਨੀ, ਇਨੀ ਭਿਅੰਕਰ, ਭਿਅੰਕਰ ਬਿਮਾਰੀਆਂ ਇਹਦੇ ਕਾਰਨ ਤੇ ਹੋ ਰਹੀਆਂ ਨੇ ਡਾਕ ਨੇ ਤਾਂ ਹੀ ਤੇ ਸਾਨੂੰ ਮਨਾ ਕਰ ਤਾਂ ਕਹਿੰਦੇ ਤੁਸੀਂ ਪਰਹੇਜ਼ ਕਰੋ ਆਪਣਾ ਪਰਹੇਜ਼ ਕਰੋਗੇ ਤੇ ਤੁਸੀਂ ਕਵਰ ਕਰ ਲੋਗੇ। ਠੀਕ ਹੈ ਨਾ ਹਾਂ ਤੇ ਤੁਸੀ ਪਰੇਜ ਕਰੋ ਬਸ ਗੋਲੀ ਤੁਹਾਨੂੰ ਲੱਗਣ ਦੀ ਲੋੋੜ ਹੀ ਨੀ ਪੈਣੀ ਹੈਗੀ। ਕਿ ਆਪਣਾ ਤੇ ਦੋ ਉਹਨਾਂ ਨੇ, ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀਏ ਮੈਨੂੰ ਉਹਨਾਂ ਨੇ ਕਿਹਾ ਬਈ ਆਪਣਾ ਸਾਢੇ ਸੱਤ ਵਜੇ ਤੋਂ ਬਾਅਦ ਤੁਸੀਂ ਕੁਝ ਨੀ ਖਾਣਾ ਹੁਣ ਸਾਡਾ ਰੂਟੀਨ ਆਪਾਂ ਸਾਡੇ ਸੱਤ ਸੱਤ ਵਜੇ ਫ੍ਰੀ ਹੁੰਨੇ ਆ ਉਹ ਹਾਂਜੀ ਰਾਤ ਦਾ ਖਾਣਾ ਸਾਡੇ ਸੱਤ ਵਜੇ ਅਖੀਲਾ ਟੈਮ ਐ ਬਸ ਉਸ ਤੋਂ ਇਨਫ਼ ਉਸ ਤੋਂ ਬਾਅਦ ਤੁਸੀਂ ਕੁਝ ਨੀ ਖਾਣਾ ਹੈਗਾ। ਆਪਣਾ ਆਰਾਮ ਕਰੋ ਸੈਰ ਜਾਓ ਆਰਾਮ ਕਰੋ ਉਹਨਾਂ ਨੇ ਸਵੇਰੇ ਸ਼ਾਮ ਦੀ ਮੈਨੂੰ ਸੈਰ ਦੱਸ ਹੋਈ ਏ। ਠੀਕ ਹੈ ਨਾ ਹੁਣ ਵੇਖੋ ਤੁਸੀਂ ਆਹ ਹਿਸਾਬ ਲਾਓ ਸਾਡਾ ਪਤਾ ਕੀ ਕੰਮ ਹੀ ਹੈਗਾ ਅੱਠ-ਅੱਠ ਵਜੇ ਤੱਕ ਫ੍ਰਰੀ ਹੋਣਾ ਉਹ ਤੋਂ ਬਾਅਦ ਨਹਾਨਾ ਧੋਉਣਾ ਚਲੋ ਜੀ ਤਿਆਰ ਹੋਣਾ ਨੌ ਵੱਜ ਜਾਣੇ ਆਪਾਂ ਸਾਢੇ ਨੌ ਵਜੇ ਤੀਕਨ ਬਾਜਾਰ ਜਾਂਦੇ ਆ ਉਹ ਕਿੱਥੇ ਸਾਨੂੰ ਪਚਣਾ ਖਾ ਪੀ ਕੇ ਆਉਣਾ ਨਾ ਸੈਰ ਕਰਨੀ ਨਾ ਕੁਛ ਉਹ ਤੇ ਆਪਣਾ ਨਾ ਉਹ
ਹਾਂ ਵੈਸੇ ਵੀ ਕਹਿੰਦੇ ਨੇ ਇਹ ਤੇ ਤੁਹਾਨੂੰ ਡਾਕਟਰ ਨੇ ਦੱਸਿਆ ਨਾ ਇਹ ਤੇ ਤੁਹਾਨੂੰ ਡਾਕਟਰ ਨੇ ਦੱਸਿਆ ਵੈਸੇ ਵੀ ਕਹਿੰਦੇ ਨੇ ਕਿ ਅਗਰ ਅਸੀਂ ਜਿਵੇਂ ਅਹ ਰੋਟੀ ਖਾਂਦੇ ਹਾਂ ਨਾ ਉਹ ਸਾਨੂੰ ਸੋਣ ਤੋਂ ਘੰਟਾ ਪਹਿਲੇ ਤੇ ਖਾਣੀ ਚਾਹੀਦੀ ਏ ਡਾਇਜੈਸਟ ਹੋ ਸਕੇ ਹੁਣ ਸਾਡਾ ਜਿਹੜਾ ਟਾਈਮ ਸ਼ਡਿਊਲ ਹੀ ਸਹੀ ਨੀ, ਹੋਏਗਾ ਬਾਕੀ ਜੋਨ ਹਮ, ਸਹੀ ਤਰ੍ਹਾਂ ਪ ਚ ਨੀ ਪੰਨਾ ਹਾਂ।
ਓ ਟੈਮ ਨੂੰ ਸੈੱਟ ਕਰੋ ਖਾਣ -ਪਾਣ ਦਾ ਟੈਮ ਸੈੱਟ ਕਰੋ, ਉਹਨਾਂ ਨੇ।
ਹਾਂ। ਪਰ ਇੱਕ ਗੱਲ ਦੱਸਾਂ, ਸਾਡੇ ਘਰ ਹੁਣ ਸਾਡੇ ਆ ਨਾ ਇਨਲੋ ਫੈਮਲੀ ਚ ਤੇ ਉਨਾਂ ਦਾ। ਟਾਈਮ ਪੀਰੀਅਡ ਸਹੀ ਹੈਗਾ ਪੂਰਾ, ਸ਼ਡਿਊਲ ਸਹੀ ਏ ਰਾਤੀ ਜਲਦੀ ਸਾਢੇ ਸੱਤ।
ਨਈ ਵਧੀਆ ਹੋਣਾ ਚਾਹੀਦਾ ਵੇ, ਬਿਲਕੁਲ ਹੋਣਾ ਚਾਹੀਦਾ ਵੇ। ਤੇ ਬੰਦਾ ਆਪਣਾ। ਐਕਟੀਵਿਟੀ ਕਰਦਾ, ਐਕਟੀਵਿਟੀ ਵੀ ਹੋ ਜਾਂਦੀ ਨਾ ਅਗਰ ਤੁਸੀਂ ਸਾਢੇ ਸੱਤ ਵਜੇ ਅਗਰ, ਠੀਕ ਹੈ ਨਾ। ਖਾ ਲਓਗੇ ਹਮ- ਹਮ ਨਹੀਂ ਪਤਾ ਕੀ ਹੁੰਦਾ, ਅਗਰ ਤੁਸੀਂ ਜਲਦੀ। ਭੋਜਨ ਖਾ ਲਓਗੇ ਯਾਰ ਠੀਕ ਹੈ। ਤੇ ਤੁਸੀਂ ਆਪਣਾ ਉਸ ਤੋਂ ਬਾਅਦ ਇੱਕ ਅੱਧਾ ਘੰਡਾ ਸ਼ਹਿਰ ਵੀ ਜਾ ਸਕਦੇ ਹੋ, ਹੁਣ ਆਪਾਂ ਖਾਣਾ ਹੀ ਨੌ ਵਜੇ ਤੇ। ਕੀ ਸੈਰ ਕਰਾਂਗੇ, ਤੁਹਾਨੂੰ ਪਤਾ, ਸਮਝ ਗਏ ਨਾ ਮੇਰੀ ਗੱਲ।
ਬਿਲਕੁਲ, ਸਹੀ ਕਹਿ ਰਹੇ ਓ।
ਬਾਕੀ ਵੇਖੋ ਬੱਚਿਆਂ ਦੇ ਵੈਸੇ ਵੀ ਬੱਚਿਆਂ ਨੂੰ ਹੁਣ ਸ ਸਿਕਸ਼ਾ ਦੇ ਹੀ ਰਹੇ ਨੇ, ਐਸੀ ਗੱਲ ਨੀ ਹੈਗੀ, ਸਕੂਲੇ ਵੀ ਸਮਝਾਉਂਦੇ ਹੈਗੇ ਨਾ, ਮੈਡਮਾਂ ਵੀ ਅੱਜ- ਕੱਲ ਸਮਝਾਣ ਲੱਗੇ ਗਏ ਕਿ। ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖੋ, ਕਿਉਂਕਿ ਇਹਨਾਂ ਨਾਲ ਬਿਮਾਰੀਆਂ ਵਾਧੂ।
ਹਾਂ ਬੱਚੇ ਦੀ ਅਰੇ ਗਰੋਥ ਹੀ ਨਹੀਂ ਹੋ ਰਹੀ, ਮੇਨ ਗੱਲ। ਤੇ ਆਏ ਗਰੋਥ ਰੁਕੀ ਦੀ ਐ, ਬੱਚੇ।
ਉਹੀ ਨਾ ਉਹ ਮੈਦਾ ਖਾ ਲੈਂਦੇ, ਨੇ ਬੱਚੇ ਤਾਂ ਹੈ ਨੀ, ਅ ਅੱਗ। ਕਿ ਉਹਨਾਂ ਦਾ ਖਾਣ ਦਾ ਦਿਲ ਨੀ ਕਰਦਾ।
ਬਿਲਕੁਲ- ਬਿਲਕੁਲ ਸਹੀ ਕਹਿ ਰਹੇ ਹੋ, ਅਰੇ ਮੈਂ ਤੁਹਾਨੂੰ ਦੱਸਾਂ ਬ ਬੱਚਿਆਂ ਨੂੰ ਪਸੰਦ ਹੀ ਇਹੀਓ, ਤੁਸੀਂ ਕੋਈ ਚੀਜ਼ ਖੁਵਾਓਗੇ ਉਹ ਨੀ। ਖਾਣਗੇ ਦੁੱਧ ਵਗੈਰਾ ਦੇ ਦੋਗੇ, ਉਹ ਨੀ ਲੈਣਾ ਇਹ ਚੀਜ਼ ਵੇਖ ਜਾਣੀ ਹੈ। ਤੇ ਉਹ ਖਾ ਲੈਣੀ ਏ, ਹੁਣ ਮੈਂ ਏਦਾਂ ਹੀ ਸਾਡੀ ਰਿਸ਼ਤੇਦਾਰੀ ਜੇ। ਗ ਹੈਗਾ ਬੱਚਾ ਤੇ, ਉਹ ਤੇ ਬਹੁਤ ਜੰਕ ਫੂਡ ਦਾ ਸ਼ੁਕ। ਪੀਨ ਹੈ, ਮੈਂ ਕਹਿੰਦੀ ਹਾਂ, ਅਸੀਂ ਕਿਸੇ ਬਰਡੇ ਪਾਰਟੀ ਤੇ ਗਏ। ਤੇ ਉਹਨੇ ਤੇ ਪੂਰੀ ਪਲੇਟ ਚੌਮਮੀਨ ਦੀ ਏਦਾਂ ਭਰ ਲਿੱਤੀ ਜਿਵੇਂ, ਪੂਰਾ ਸਾ ਦੀ ਇੱਕ ਪਲੇਟ ਆਂਦੀ ਹੈ ਨਾ, ਉਹ ਸਭ ਵਾਸਤੇ ਆਈ ਸੀ, ਤੇ ਉਹਨੇ ਤੇ ਉਹੀ ਉਹਨੇ ਤੇ ਫੂੱਲ, ਆਪਣੀ ਹੀ ਕਰ ਲਿੱਤੀ। ਤੇ ਅਸੀਂ ਦੇਖ ਕੇ ਹੈਰਾਨ, ਹਾਂ ਫਿਰ‌। ਹੋ ਹੋਈ ਏ, ਹਾਂ ਤੁਹਾਨੂੰ ਪਤਾ ਹੀ ਹੋਣਾ। ਬੱਚਾ ਤੁਹਾਡੇ ਸਾਡੇ, 'ਚ ਹਾਂ- ਹਾਂ -ਹਾਂ -ਹਾਂ, ਮੈਂ ਤੇ ਅਪ ਆਪਣੀ ਭਾਬੀ ਵੱਲ ਵੇਖਾਂ ਤੇ ਭਾਬੀ ਮੇਰੇ ਵੱਲ ਕੀ ਹੈ, ਇੰਨੀ ਬਈ। ਮਤਲਬ ਇੰਨੀ ਕਪੈਸਸਿਟੀ। ਬਈ ਸਾਰਿਆਂ ਦੇ ਜੋ ਅਸੀ ਸਭ ਚਾਰ ਪੰਜ ਜਣੇ ਹਾਂ, ਉਹ ਇੱਕ। ਪਲੇਟ ਖਾਵਾਂਗੇ, ਪੂਰੀ ਫੁੱਲ ਤੇ ਉਹਨੇ ਆਪਣੀ ਪਲੇਟ 'ਚ ਹੀ ਪੂਰੀ ਪਾ ਲਈ, ਤੇ ਬੰਦੇ ਨੂੰ ਲੈ। ਨਹੀ ਸ਼ਰਮ ਆਂਦਾ ਲੇਕਿਨ, ਉਹਦੀ ਮੰਮਾ ਨੇ ਵੀ ਕੁਛ ਨੀ ਕਿਹਾ, ਲੇਕਿਨ ਏ ਸਭ ਤੋਂ ਵੱਡੀ ਫੋਲਟ ਇਹੀ ਹੋਏ। ਅਗਰ ਕੋਈ ਕਿਸੀ ਦਾ ਬੱਚਾ ਅਗਰ ਖਾ ਰਿਹਾ ਨਾ। ਤੇ ਹਾਂ ਬਿਲਕੁਲ, ਹੁਨ ਚਲੋ ਕਦੀ ਕਦਾਰ ਤੇ। ਠੀਕ ਗੱਲ ਏ, ਹੁਣ ਅਸੀਂ ਵੀ ਟੇਸਟ ਕਰਦੇ ਹੀ ਆਂ। ਹੁਣ ਅਸੀਂ ਐਹ ਚੀਜ਼ਾਂ ਵੀ ਪੂਰੀ ਤਰ੍ਹਾਂ ਤੇ। ਖਤਮ ਨਹੀ ਕਰ ਸਕਦੇ ਆਪਣੀ ਲਾਈਫ ਵਿੱਚੋਂ, ਪੂਰੀ ਤਰ੍ਹਾਂ ਤੇ ਅਵੋਇਡ ਨੀ ਕਰ ਸਕਦੇ। ਪਰ ਕਿਤੇ ਨਾ ਹਾਂ ਪਰ। ਪਰ ਫਿਰ ਵੀ ਅਹ ਕੁਛ ਨਾ ਕੁਛ ਤੇ ਕੋਸ਼ਿਸ਼ ਕਰ ਹੀ ਸਕਦੇ ਹਾਂ, ਕਿ ਘੱਟ ਕਰੀਏ ਇਹਨੂੰ ਅਸੀਂ।
ਹਾਂ ਨਹੀਂ- ਨਹੀਂ ਘੱਟ ਹੀ ਕਰਨਾ ਚਾਹੀਦਾ, ਬਿਲਕੁਲ ਮੈਂ ਤੇ ਦੇਖੋ ਅਵੋਇਡ ਹੀ ਕਰਦਾ ਬਿਲਕੁਲ ਹੀ।
ਹਾਂ -ਹਾਂ ਚਲੋ ਠੀਕ ਹੈ, ਹੁਣ ਧਿਆਨ ਰੱਖੋ ਤੁਸੀਂ ਵੀ। ਹੋਰ ਕੀ ਤੁ ਹਾਂ, ਬੱਚਿਆਂ ਨੂੰ ਦੂਰ ਰੱਖੋ ਮੇਨ ਗੱਲ ਤੇ ਹੈ ਨੈਕਸਟ ਜਨਰੇਸ਼ਨ। ਲੇਕਿਨ ਐਵੇਂ ਨੀ ਹੋਣੀ ਚਾਹੀਦੀ, ਚਲੋ, ਫਿਰ ਠੀਕ ਹੈ ਫੇਰ ਕਰਾਂਗੇ ਗੱਲ‌
ਠੀਕ ਐ ਠੀਕ ਐ ਜੀ ਠੀਕ ਐ ਓਕੇ ਬਾਏ ਜੀ ਬਾਏ- ਬਾਏ- ਬਾਏ- ਬਾਏ-